ਸਸ ਸ੍ਰੀ ਕਾਲ ਜੀ।
ਸਸ੍ਰੀ ਕਾਲ ਜੀ, ਹੋਰ ਕਿਵੇ ਜੀ?
ਵਦੀਆ ਜੀ ਵਦੀਆ ਤੁਸੀ ਦਸੋ ਜੀ ਕੀਵੇ ਓ?
ਵਦੀਆ ਜੀ।
ਹੋਰ ਕੀ ਕਰਦੇ ਸੀ ਜੀ।
ਕੁਛ ਨੀ ਜੀ ਫ੍ਰੀ ਸੀ ਵੈਸੇ ਤਾਂ, ਮੈਂ ਸ਼ੋਪਿੰਗ ਕਰਨ ਜਾਣਾ ਸੀ ਜੀ ਅੱਜ
ਅੱਛਾ, ਇੱਨੀ ਗਰਮੀ ਚ ਜੀ।
ਹਾਂਜੀ, ਹਾਂਜੀ ਅ। ਹਾਂ ਬਾਜ਼ਾਰ 'ਚ ਹੀ ਜਾਣਾ ਸੀ ਜੀ ਮੈ ਪੁੱਛਣਾ ਸੀ ਕਿਦਾ ਦੇ ਸੂਟ ਲੈ ਕੇ ਆਵਾ ਜੀ।
ਅਛਾ ਵੀ ਮਤਲਬ ਹੈ। ਨਾਈਟ ਸੂਟ ਕੇ ਆਪਾਂ ਜਿਹੜੇ ਡੇਲੀ ਵੀਅਰ ਦੇ ਹੁਦੇ ਆ
ਹਾਂਜੀ- ਹਾਂਜੀ ਡੇਲੀ ਵਾਲੇ ਜੀ ਮਤਲਬ ਸੂਤੀ ਜੀ। ਘਰੇ ਪਾਉਣ ਲਈ ਹਾਂਜੀ- ਹਾਂਜੀ- ਹਾਂਜੀ-
ਵੈਸੇ ਕੋਟਨ ਵਗੈਰਾ ਦੇ-
ਹਾਂਜੀ ਸਾਫ ਸੂਟ ਹਾਂਜੀ ਸਾਫ ਸੂਟ ਵਧੀਆ ਹੋਣਗੇ ਜੀ
ਬਸ ਪਤਾ ਹੋਣਗੇ ਜਿਵੇਂ ਹੁਣ ਆਪਾਂ ਕਢਾਈ ਵਗੈਰਾ ਕਰਨੀੀਆਂ ਹੁੰਦੀਆਂ ਉਹਨਾਂ ਲਈ ਤਾਂ ਸਾਫ਼ ਸੂਟ ਵੀ ਵਧੀਆ ਹੋਣਗੇ ਹਾਂਜੀ
ਹਾਂਜੀ ਜੇ ਮੈ ਬਲੈਕ ਸੂਟ ਲਿਆ ਜੀ। ਸਾਫ਼ ਸੂਟ ਬਲੈਕ ਲਿਆ ਜੀ ਉਹਦੇ ਉਤੇ ਕਿਹੜੇ ਕਲਰ ਦੀ ਕਢਾਈ ਜਚੂ ਗੀ।
ਓਦੇ ਦੇ ਮਤਲਬ- ਦੇਖੋ ਦੇਖਦੇ ਹੁੰਦੇ ਜ ਜਿਵੇ ਹੁਣ ਤੁਹਾਡੇ ਕੋਲ ਦੁਪੱਟਾ ਕਿਹੜੇ ਰੰਗ ਦਾ
ਹਮ ਦੁਪੱਟੇ ਦੁਪੱਟੇ ਤਾਂ ਹੈਗੇ ਪਿੰਕ ਵੀ ਹੈਗਾ ਵੈਸੇ ਤਾਂ
ਹਾਂ ਇਕ ਪਿੰਕ ਅਲਗ ਜੋ ਡਾਰਕ- ਵੀ ਪਿੰਕ ਵੀ ਚੱਲ ਜੂ ਜੇ ਉ ਤੇ ਲਾਈਟ ਪਿੰਕ ਵੀ ਚਲ ਜੂਗੀ ਡਾਰਕ ਸਰਦੇਈ ਜਾ ਹਾਂਜੀ- ਡਾਰਕ ਸਰਦਈ ਜਾ ਵੀ- ਚੱਲ ਜੂ ਜੀ ਡਾਰਕ ਸਰਦੇਈ ਤੇ ਲਾਈਟ ਸਰਦੇਈ ਜ
ਅਛਾ ਜੀ।
ਹਾਂਜੀ-
ਹਾਂਜੀ- ਇਕ ਜੀ ਮੈ ਨਾ ਕੋਲਜ ਲਈ ਕਿੱਟ ਲੈਣੀ ਸੀ ਕਿ ਪਰਸ ਵਡਾ ਸਾਰਾ ਨਹੀ ਹੁੰਦਾ ਜਿਹੜਾ ਪਰਸ ਹੈਲੋ- ਹੈਲੋ-
ਹਾਂਜੀ ਹੈਲੋ-
ਹਾਂਜੀ- ਹਾਂਜੀ-
ਮੈ ਕਿਹਾ ਵੈਸੇ ਤਾਂ ਵੀ ਜਿਹੜੇ ਹੈ। ਵਡੇ ਸਾਰੇ ਪਾਸ ਜਿ ਹੁੰਦੇ ਜ ਉਹਨਾਂ ਨੂੰ ਕੁਛ ਹੋਰ ਕਹਿਦੇ ਹੈਂਡਬੈਗ ਹੈਂਡਬੈਗ ਨੀ ਕੁਛ ਹੋਰ ਹੀ ਬੈਗ ਕਹਿਦੇ ਉਹ ਨੂੰ- ਮੇਰੇ ਨਾਮ ਜਾਦ ਹੈਗਾ- ਵੈਸੇ ਤਾਂ ਅਜ ਕਲ ਟਰੈਂਡ ਤਾਂ ਉਹ ਚੱਲ ਰਿਹਾ ਜੀ ਉਹ ਚੀਜ
ਅਛਾ ਜੀ ਅਛਾ ਜੀ।
ਜਿਹੜੀਆਂ ਕੋਾਲਜ ਵਗੈਰਾ ਵਾਲੀਆਂ ਕੁੜੀਆਂ ਹੁਦੀਆਂ ਹਨਾ ਉਹਨਾਂ ਸਾਰਿਆਂ ਕੋਲ ਇਹੀ ਹੁਦੀ ਆ
ਹਾਂਜੀ- ਹਾਂਜੀ-
ਹਾਂਜੀ- ਵੀ ਮਤਲਬ ਕਿੱਤ ਵਗੈਰਾ ਹੁਣ ਘੱਟ ਹੋ ਕਰਦੇ ਜ ਮੈਂ ਵੀ ਹ ਜਿਵੇਂ ਹਨਾ ਹੁਣ ਜਮਾਨਾਂ ਵੀ ਮਤਲਬ ਟਾਈਮ ਬਦਲੀ ਜਾਂਦਾ ਉਵੇਂ ਉਵੇਂ ਲੋਕਾਂ ਦੇ ਪਹਿਰਾਵੇ ਵਗੈਰਾ ਸਾਰਾ ਕੁਛ ਹੀ ਚੇਂਜ ਹੋਈ ਜਾਂਦਾ ਹੈ। ਜਿਵੇਂ ਪਹਿਲਾਂ ਕੀ ਸੀਗਾ। ਪਹਿਲਾਂ ਆਪਾਂ ਜਦੋਂ ਆਪਣੇ ਵੀ ਮਤਲਬ ਡੈਡੀ ਵਰਗੇ ਪੜ੍ਹਦੇ ਹੁੰਦੇ ਸੀ ਨਾ ਉਦੋਂ ਉਹ ਪੜ੍ਹਦੇ ਹੁੰਦੇ ਸੀ ਬੋਰੀ ਦੇ ਝੋਲੇ ਲੈ ਕੇ ਵੀ ਉਹ ਬੋਰੀ ਦੇ ਝੋਲੇ ਲੈ ਕੇ ਸਕੂਲ ਆਉਂਦੇ ਹੁੰਦੇ ਸੀਗੇ ਆਪਣੇ ਵੇਲੇ ਨੂੰ ਚਲੋ ਵੀ ਉਹ ਜਿਹੜੇ ਚੋਰ ਜੇ ਬੈਗ ਹੁੰਦੇ ਹਨਾ ਉਹ ਵਾਲੇ ਚੱਲ ਪਏ ਜਿਵੇਂ ਬੈਂਟਾਂ ਡੋਰੀਮੋਣ ਛੋਟਾ ਭੀਮ ਹਨਾ ਓਦਾਂ ਦੇ। ਤੇ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਟ੍ਰੈਂਡਿੰਗ ਦੇ ਵਿੱਚ ਕਿੱਟਾਂ ਦੀਆਂ ਆ ਗਈਆਂ ਹਨਾ। ਵੀ ਬਲੈਕ ਵਗੈਰਾ ਸਿੰਪਲ ਜਿਹੀਆਂ ਕਿੱਟਾਂ ਹੁੰਦੀਆਂ ਸੀ ਉਦੋਂ ਉਸ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਵੀ ਉਹ ਤੋਂ ਵੀ ਵਧੀਆ ਹਨਾ ਵੀ। ਜਿਸ ਚ ਕਾਫੀ ਸਾਰੀਆਂ ਜੇਬਾਂ ਹੁੰਦੀਆਂ ਨੇ ਨੌ ਦਸ ਜੇਬਾਂ ਲਈਆਂ। ਹਾਂਜੀ, ਕਲਰਫੁੱਲ ਹੋ ਗਆਂ ਨ ਦੱਸ ਜੇਬਾਂ ਦੀੀਆਂ ਹੋ ਗਆਂ ਐਵੇਂ ਦੀਆਂ। ਹਨਾ ਮਹਿੰਗੀਆਂ ਤੋਂ ਮਹਿੰਗੀਆਂ ਕਿੱਟਾਂ ਆਈਆਂ ਉਸ ਤੋਂ ਬਾਅਦ। ਹਾਂਜੀ, ਤੇ ਆਹ ਹੁਣ ਤਾਂ ਵੀ ਮਤਲਬ ਨਾਲੇ ਕਿ। ਹੁਣ ਵਾਲੇ ਜ਼ਮਾਨੇ ਚ ਕੀ ਸੀ ਵੀ ਹੁਣ ਕਿੱਟਾਂ ਵੀ ਛੋਟੀਆਂ ਛੋਟੀਆਂ ਹੁੰਦੀਆਂ ਸੀ। ਹੋਰ ਡਿਜ਼ਾਇਨਿੰਗ ਵਾਲੀਆਂ ਹੁੰਦੀਆਂ ਜ ਕਾਫੀ ਤਰ੍ਹਾਂ ਦੀਆਂ ਹੋ ਗਈਆਂ ਸੀ ਹਨਾ। ਹਾਂਜੀ ਤੇ ਹੁਣ ਉਸ ਤੋਂ ਬਾਅਦ ਹੈਲੋ,
ਹਾਂਜੀ,
ਹਾਂਜੀ ਹਾਂਜੀ ਦੱਸੋ? ਤੇ ਮਤਲਬ ਵੈਸੇ ਤਾਂ ਤੁਸੀਂ ਉਹ ਜਿਹੜਾ ਬੈਗ ਜਾਂ ਮੋਢੇ ਜ ਚ ਪਾਉਂਦੇ ਹੁੰਦੇ ਆ ਨਾ। ਖੁੱਲਾ ਜ ਉਹੀ ਲੈ ਕੇ ਆਇਓ ਉਹ ਵਧੀਆ ਗਾ। ਨਾਲੇ ਉਹ ਚੀਜ਼ ਟਰੈਂਡ ਨ ਚਾਜੀ ਨਾਲੇ ਵੀ ਖੁੱਲਲਾ ਹੁੰਦਾ ਹਨਾ।
ਹਾਂਜੀ ਹਾਂਜੀ,
ਹੋਰ ਦੱਸੋ ਜੀ।
ਵਧੀਆ ਜੀ ਤੁਸੀਂ ਕਦੇ ਸੀ ਜੀ।
ਬਸ ਕੁਛ ਨੀ ਜੇ ਮੈਂ ਨਾ ਮੇਰੇ ਬੇਟੇ ਨੂੰ ਸਮਾਉਂਦੀ ਸੀਗੀ। ਪਹਿਲਾਂ ਸਮਾਇਆ ਸੀਗਾ ਉਹ। ਉਦੋਂ ਪੰਜ ਸੱਤ ਮਿੰਟ ਸੌਂ ਕੇ ਉੱਠ ਖੜਾ ਹੁਣ ਦੁਬਾਰਾ। ਕਹਿੰਦਾ ਸੁਣਣ ਨੂੰ ਹਾਂਜੀ। ਹੋਰ ਦੱਸੋ ਤੁਸੀਂ ਕੀ ਕਰਦੇ ਹੋ ਜੇ।
ਹੂੰ,
ਹੈਲੋ,
ਇੱਕ ਮੈਮ ਮੈਂ ਉਹ ਲੈ ਕੇ ਆਉਣੀ ਸੀ ਸੈਂਡਲ ਲੈ ਕੇ ਆਉਣੇ ਸੀ ਉਹ ਕਿੱਦਾਂ ਦੀ ਲਵਾਂ। ਹਾਂ,
ਵੈਸੇ ਤਾਂ ਤੁਸੀਂ ਸਿੰਪਲ ਹੀ ਲੈ ਲਿਓ ਕਿਉਂਕਿ ਗਮ ਤਾਂ ਸਿੰਪਲ ਜੀ ਜ਼ਿਆਦਾ ਵਧੀਆ ਰਹਿੰਦੇ ਆ।
ਹਾਂਜੀ-
ਹਾਂਜੀ ਜ਼ਿਆਦਾ ਟੈਂਡਿੰਗ ਮਤਲਬ ਤੁਸੀਂ ਕੋਲੇਜ ਵਗੈਰਾ ਚ ਹੀ ਪਾਉਣੇ ਹੋਣਗੇ ਕਿ ਵਿਆਹ ਸ਼ਾਦੀ ਲਈ।
ਹਾਂਜੀ ਹਾਂਜੀ ਕੋਲੇਜ ਲਈ।
ਫਿਰ ਤਾਂ ਤੁਸੀਂ ਸਿੰਪਲ ਜੇ ਲੈ ਬਲੈਕ ਜਾਂ ਵੀ ਕੋਈ ਵੀ ਕਲਰ ਫੁੱਲ ਹੋਏ ਹਨਾ। ਵੀ ਲਾਈਟ ਜਾਂ ਲਾਈਟ ਜ ਕਲਰ ਹਾਂਜੀ ਕਿਉਂਕਿ ਬਲੈਕ ਕੀ ਆ ਬਲੈਕ ਨਾ ਸਾਰੇ ਸੂਟਰ ਨਾਲ ਹੀ ਚਲੇ ਜਾਂਦੇ ਆ ਜੀ।
ਹਾਂਜੀ,
ਹਾਂਜੀ ਤੇ ਵੀ ਮਤਲਬ ਜਿਆਦਾ ਹੀਲ ਜਿਆਲੀ ਨਾਲ ਲਿਆਓਗਾ ਕਿ ਜਿਹੜੇ ਬਰਾਬਰ ਜੇ ਤੇ ਨੀ ਹੁੰਦੇ।
ਹਾਂਜੀ ਹਾਂਜੀ, ਥੋੜ੍ਹੀ ਜਿ ਹੀਲ ਹੁੰਦੀ ਹੈ ਜੀ।
ਹਾਂਜੀ ਉਹੀ ਲੈ ਕੇ ਆਇਓ ਵੀ ਨਾਲੇ ਉਹ ਸ਼ੇਤੀ ਟੁੱਟਦੇ ਨੀ ਹੈਗੇ ਨਾਲੇ ਵਧੀਆ ਹੰਢਣ ਨਾਲੇ ਹੁਣੇ ਤੇ ਅਜੇ ਕੋਈ ਐ ਡਿੱਗਣ ਦਾ ਡਰ ਨਹੀਂ ਹੁੰਦਾ ਉਹਦੇ ਮਤਲਬ ਤੇ ਨਾਲ ਤੱਕ ਕਿੰਨਾ ਮਰਜ਼ੀ ਤੁਰਨਾ ਹੋਵੇ ਹਨਾ ਕਈ ਵਾਰ ਆਪਾਂ ਦੂਰ ਵੀ ਤੁਰ ਕੇ ਜਾਣਾ ਹੁਣ ਦੂਰ ਵਾਟ ਉਹਦੇ ਨਾਲ ਦੋ ਵੀ ਆਪਾਂ ਵਧੀਆ ਤੁਰ ਪਏ ਸਕਦੇ
ਹਾਂਜੀ
ਉਹ ਹ ਚ ਹੋਰ ਦੱਸੋ ਜੀ ਫੋਲ ਕਿ ਨਾ
ਵਧੀਆ ਜੀ ਹਮ ਇਕ ਇਕਨਾ ਪੈਂਟ ਲੈ ਕੇ ਆਉਦੀ ਕਿਹੜੀ ਕਲਰ ਦੀ ਸੀ
ਬਲੈਕ ਦੀ ਤਾਂ ਦੇਖੋ ਤੁਸੀਂ ਲਿਓ ਨਾ ਹਨਾ ਕਿਉਂਕਿ ਉਹ ਬਲੈਕ ਕਲਰ ਚ ਤਾਂ ਥੋੜੀ ਜਿਆਦਾ ਗਰਮੀ ਲੱਗਦੀ ਆਪਾਂ ਮਤਲਬ ਤੁਸੀਂ ਲਾਈਟ ਜੇ ਕਲਰ ਦੀ ਲਿਓ ਜਾਂ ਤਾਂ ਵੀ ਜ ਬਲੈਕ ਹੁੰਦੀ ਹ ਜਿਹੜੀ ਲਾਈਟ ਜਮਾ ਲਾਈਟ ਹੁੰਦੀ ਹ ਹਾਂਜੀ ਜਾਂ ਤਾਂ ਤੁਸੀਂ ਉਹ ਲਿਓ ਹਨਾ ਤੇ ਜਾਂ ਫਿਰ ਤੁਸੀਂ ਲਿਓ ਆਹਾ, ਮਤਲਬ ਆਪਣੇ ਲਾਇਟ ਬਲੂ ਜਿਹੇ ਕਲਰ ਦੇ ਨੀ ਹੁੰਦੇ?
ਹਾਂਜੀ ਹਾਂਜੀ ਹਾਂਜੀ
ਉਹ ਨਾਂ ਵਾਈਟ ਹੁੰਦੀ ਹ ਉਹ ਨਾ ਲਾਈਟ ਲਾਈ ਬਲੂ ਜਿਹੀ ਹੁੰਦੀ ਆ ਬਾਈਟ ਮਤਲਬ ਵਾਈਟ ਜਿਹੇ ਚ ਗਰੇ ਜਿਹਾ ਰੰਗ ਘੁਲ਼ਿਆ ਹੁੰਦਾ
ਹਾਂਜੀ
ਹਾਂਜੀ ਹਾਂਜੀ ਜਾਂ ਤੁਸੀਂ ਫਿਰ ਉਹ ਕਲਰ ਦੀ ਲਿਓ ਕਲਰ ਦੀਆਂ ਪੈਂਟਾਂ ਦਾ ਵਧੀਆ ਪੈ ਜਾਂਦੀਆਂ ਜ ਹੁਣ ਬਲੈਕ ਵਗੈਰਾ ਤੇ ਕਲਰਾਂ ਚ ਆਪਾਂ ਨੂੰ ਗਰਮੀ ਜਿਆਦਾ ਲੱਗਦੀ ਹ ਵੈਸੇ ਤੁਸੀਂ ਉਹ ਨਿਊਜ਼ ਵੀ ਸੁਣੀ ਹੋਣੀ ਆ ਉਹ ਹਾਂਜੀ ਕਿਵੇਂ ਜੀ ਹੈਲੋ ਹਾਂ ਵੈਸੇ ਤੁਸੀਂ ਉਹ ਵਾਲੀ ਨਿਊਜ਼ ਹਾਂਜੀ ਵੈਸੇ ਬਲੈਕ ਕਲਰ ਦੱਸ ਸਕਦੇ ਨਹੀਂ ਹੁੰਦਾ ਵਾਈਟ ਕਲਰ ਹੁੰਦਾ ਜਿਹੜਾ ਉਹ ਠੰਡਾ ਹੁੰਦਾ ਉਹ ਗਰਮੀ ਨਹੀਂ ਹੁੰਦਾ ਵੀ ਜਿਵੇਂ ਲਾਈਟ ਜੇ ਕਲਰ ਹੋ ਗਿਆ ਨਾ ਗਰਮੀ ਚ ਸਾਰੇ ਲੋਕਾਂ ਨੇ ਤਿੰਨ ਕਲਰ ਪਾਈ ਬਹੁਤ ਸੋਹਣੇ ਲੱਗਦੇ ਆ ਤੇ ਤੁਸੀਂ ਨਿਊਜ਼ ਨਹੀਂ ਸੀ ਉਹ ਵੀ ਪਰਸਨ ਸੀਗਾ ਹਨਾ ਉਹਦੇ ਨਾਲ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਸੀ ਬਲੈਕ ਕਲਰ ਦੀ ਪੈਂਟ ਸ਼ਰਟ ਪਾਈ ਹੋਈ ਸੀ ਹਰਟ ਟੈਕ ਦਾ ਦੌਰਾ ਪੈ ਗਿਆ ਸੀ ਗਰਮੀ ਜਾਂ ਹੁਣ
ਮਾਰਕਰ ਕਿਹੜਾ ਆਹ ਲੈ ਹਜੀ ਹੈਲੋ
ਹਾਂ ਹਾਂਜੀ ਹਾਂਜੀ
ਹਾਂਜੀ ਠੀਕ ਹ ਦੀਦੀ ਮੈਂ ਬਾਅਦ ਚ ਕਰੂੰਗੀ ਹਾਂਜੀ
ਹਾਂਜੀ ਹਾਂਜੀ
ਹਾਂਜੀ
ਤੁਸੀਂ ਜਬਰੀ ਕਰਦੇ ਗੱਲ ਕਰ ਲਓ
ਹਾਂਜੀ
ਵੀ ਕੋਈ ਕੰਮ ਵਗੈਰਾ ਕਰਦੇ ਕਰਦੇ ਕੇਰਾਂ ਕਰਲੂ ਕਰ ਲਓ
ਹਾਂਜੀ ਹਾਂਜੀ
ਹਾਂਜੀ ਹੋਰ ਵਧੀਆ ਮੈਂ ਵੀ ਅੱਜ ਵੈਸੇ ਏਦਾਂ ਹੀ ਸੀ
ਹ
ਮੈਂ ਵੀ ਅੱਜ ਪੈਂਟ ਆਰਡਰ ਕੀਤੀ ਸੀ ਜੀ